ਹੈ,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 ਹੋਰ ਸੁਣਾਓ। ਕੀ ਹਾਲ ਐ?
ਬਸ ਵਧੀਆ-ਵਧੀਆ ਤੁਸੀ ਦੱਸੋ।
ਹਾਂਜੀ ਅਸੀ ਵੀ ਵਧੀਆ, ਹੋਰ ਅੱਜ ਕਿਵੇਂ ਯਾਦ ਕਰ ਲਿਆ?
ਬਸ ਤੁਹਾਡੀ ਕੋਲ ਆਈ ਹੋਈ ਸੀ ਮੈਸੇਜ ਤੇ, ਮੈਂ ਕਿਹਾ ਚਲੋ ਕਰ ਲੈਂਦੀ ਹਾਂ, ਦਾ
ਅੱਛਾ-ਅੱਛਾ ਹਾਂ ਹਾਂ ਮੈਂ ਤੁਹਾਨੂੰ ਕੋਲ ਕੀਤੀ ਵੀ ਸੀ, ਮੈਨੂੰ ਚੇਤਾ ਭੁੱਲ ਗਿਆ। ਮੈਂ ਕੀਤੀ ਸੀ, ਮੈਂ ਇਹੀ ਪੁੱਛਨਾ ਸੀ। ਬਈ ਆਪਨੇ ਫੇਸ ਦੀ ਜਿਵੇਂ ਕੇਅਰ ਕਰਨੀ ਹੋਏ, ਤੇ ਕਿੱਦਾਂ ਕੀਤੀ ਜਾਏ। ਘਰ ਦੇ ਕੁਛ ਟਿਪਸ ਦੱਸੋ, ਘਰ ਦੇ ਅੰ ਅੰਦਰ ਮਤਲਬ। ਅਸੀ ਕੋਈ ਵੀ ਬਾਹਰ ਦਾ ਪ੍ਰੋਡਕਟ ਨਹੀਂ ਯੂਜ ਕਰਨਾ, ਮਤਲਬ ਘਰ ਦੇ ਕੋਈ ਦੱਸੋ।
ਅੱਛਾ-ਅੱਛਾ ਉੱਹਦਾਂ ਕੁਛ ਕਰਾਇਆ ਤੁਸੀ ਫੇਸ ਤੇ ਪਹਿਲੇ। ਕਦੀ ਕੁਛ
ਨਹੀਂ-ਨਹੀਂ, ਮੈਂ ਤੇ ਕਦੇ ਵੀ ਨਹੀਂ ਕਰਵ ਕਰਵਾਇਆ, ਮੈਂ ਤੇ ਵੈਸੇ ਜਿਆਦਾਤਰ ਘਰ ਜਿਵੇਂ ਮੁਲਤਾਨੀ ਮਿੱਟੀ ਯੂਜ਼ ਕਰ ਲਈ ਗਰਮੀਆਂ ਵਿੱਚ। ਬਸ ਐਹੀ, ਹਾਂ। ਸਰਦੀਆਂ ਵਿੱਚ ਤੇ ਤੁਹਾਨੂੰ ਪਤਾ ਦਿਲ ਹੀ ਨੀ ਕਰਦਾ, ਬੱਚਿਆਂ ਦੇ ਨਾਲ ਵੈਸੇ ਵੀ ਨੀ ਟਾਈਮ ਲੱਗਦਾ ਕਰਨ ਦਾ।
ਹਾਂਜੀ-ਹਾਂਜੀ।
ਤੇ ਹੁਨ ਸੋਚਦੀ ਪਈਆਂ ਚਲੋ ਗਰਮੀਆਂ ਨੇਂ। ਗਰਮੀਆਂ ਵਿੱਚ ਸੋਚਦੀ ਵੀ ਆਂ ਕਿ ਚਲੋ
ਗਰਮੀਆਂ ਚ ਜਿਆਦਾ ਜਰੂਰੀ ਆ ਸਕਿਨ ਕੇਅਰ ਕਿਉਕਿ ਧੁੱਪ ਦੀ ਵਜਹ ਨਾ ਡਸਟ ਵਗੈਰਾ ਜੰਮ ਜਾਦੀ ਨਾ।
ਹਾਂਜੀ-ਹਾਂਜੀ ਬਸ ਮੈਂ ਤਾਂ ਹੀ ਤੁਸੀ ਮੈਨੂੰ ਦੱਸਦੋ ਕੁੱਛ ਫੇਰ।
ਤੁਸੀ ਵੈਸੇ ਘਰੇਲੂ ਨੂਸਕੇ ਨੂੰ ਅਪਨਾਇਆ ਕਰੋ, ਜਿੱਹਦਾਂ ਦਹੀ ਦਾ ਫੇਸ਼ੀਅਲ ਹੋ ਗਿਆ, ਮਤਲਬ ਹਫ਼ਤੇ ਚ ਦੋ ਵਾਰੀ ਦਹੀਂ ਦਾ ਫੇਸ਼ੀਅਲ ਕਰ ਲਿਆ।
ਅੱਛਾ ਜਿਵੇਂ ਦਹੀਂ ਦਾ ਜਦੋਂ ਫੇਸ਼ੀਅਲ ਕਰਨਾ ਏ, ਦਹੀਂ ਮਤਲਬ ਸਖਤ ਹੋਨੀ ਚਾਹੀਦੀ ਹੈ ਢਿੱਲੀ ਨਹੀਂ ਹੋਨੀ ਚਾਹੀਦੀ
ਜਿੱਹਦਾਂ ਮਰਜੀ ਜਿੱਹਦਾਂ ਨੋਰਮਲ ਦਹੀ ਮਿਲਦਾ ਤਾਂ ਹੀ ਯੋ ਬਸ ਓਹਦਾਂ ਐਜ਼ ਇਟਿਜ਼ ਲਿਆ ਕੇ, ਐਜ਼ ਇਟਿਜ਼ ਹੀ ਲਗਾ ਲਇਨਾ ਆ। ਉਹ ਚ ਕੋਈ ਪਾਨੀ ਨੀ ਪਾਉਨਾ, ਕੋਈ ਕੁਛ ਨੀ ਕਰਨਾ, ਹਾਂਜੀ-ਹਾਂਜੀ, ਬਸ-ਬਸ-ਬਸ ਅਪਨੀ ਫਿੰਗਰ ਨਾਲ ਲਿਆਓ ਥੋੜਾ ਜਿਹਾ। ਦਹੀਂ ਮਤਲਬ ਕਟੋਰੀ ਇਚ ਪਾ ਕੇ, ਤੇ ਉਹਦੇ ਨਾਲ ਤਾ ਮੰਲਦੇ ਆਂ ਬਸ ਮਸਾਜ। ਇਹਨੀ ਹਲਕੀ-ਹਲਕੀ। ਉਹਦੇ-ਉਹਦੇ ਨਾ, ਆ ਦਸ-ਦਸ ਕੁ ਮਿੰਟ ਕਰ ਲਓ, ਬਹੁਤ ਆ।
ਅੱਛਾ ਦਸ ਮਿੰਟ ਕਰ ਕੇ ਮਤਲਬ ਉਸ ਤੋਂ ਬਾਅਦ ਦਹੀਂ ਨੂੰ ਸੁਕਾਉਣਾ ਵੀ ਹੈ
ਨਹੀਂ ਨਹੀਂ ਬਸ ਤੁਸੀਂ ਏਦੀ ਮ ਮਲ ਕੇ ਨਾ ਥੋੜ੍ਹਾ ਥੋੜ੍ਹਾ ਮਤਲਬ ਹ ਪੋਲੇ ਹੱਥਾਂ ਨਾਲ ਮ ਸਾਰਾ ਮ ਮਸਾਜ ਕਰਕੇ ਫੋਰ ਹੈਡ 'ਤੇ ਆਪਣੀਆਂ ਗੱਲਾਂ 'ਤੇ ਚਿੰਨ੍ਹ 'ਤੇ ਸਾਰਾ ਮਲ ਕੇ ਨਾ ਫਿਰ ਬਾਅਦ 'ਚੋਂ ਨੋਰਮਲ ਪਾਣੀ ਨਾਲ ਫੇਸ ਵੋਸ਼ ਕਰ ਲੈਣਾ ਫਿਰ ਤੁੂੰ ਬਾਅਦ 'ਚ ਇੱਦਾਂ ਆਪ ਆਪਣੇ ਆਪ ਲੱਗਣ ਲੱਗ ਗਿਆ ਨਾ ਫੇਸ ਮੇਰਾ ਸੋਫਟ ਹੋਇਆ ਆ ਜਾਂ ਗਲੋਅ ਕਰਦਾ ਪਿਆ ਜਾਂ ਕੁਛ ਵੀ
ਅੱਛਾ ਅੱਛਾ ਨਹੀਂ ਵੈਸੇ ਮੇਰਾ ਫੇਸ ਹੈਗਾ ਤੇ ਮਤਲਬ ਠੀਕ ਹੈ ਜਿਹੜਾ ਮੈਨੂੰ ਸਪੈਕਸ ਲੱਗੀ ਸੀ ਨਾ ਉਹਦੇ ਕਰਕੇ ਥੋੜਾ ਨੋਜ਼ ਦੇ ਉੱਤੇ ਥੋੜਾ ਨਿਸ਼ਾਨ ਦੋਨੋ ਤਰਫ ਆਪ ਲੈਫਟ ਵੀ ਤੇ ਰਾਈਟ ਵੀ ਬਸ ਉਹ ਨਿਸ਼ਾਨ ਮੈਨੂੰ ਇਹ ਜਿਹੜਾ ਉਹ ਮ ਮਤਲਬ ਹੈਗਾ ਡਾਰਕ ਸਪੋਟ ਉਹ ਮੇਰਾ ਮਤਲਬ
ਨਿਸ਼ਾਨ ਤਾਂ ਏਦਾਂ ਨਾ ਹੁਣ ਤੁਸੀਂ ਚਲੋ ਰੈਗੂਲਰ ਤੁਸੀਂ ਐਨਕਾ ਲਗਾਉਦੇ ਆ ਰੈਗੂਲਰ ਲਗਾਉਨੇ ਫਿਰ ਤੁਸੀਂ ਲਗਾਈ ਜਾਓਗੇ ਇਹ ਤਾਂ ਜਦੋਂ ਉਤਰੋਂਗਈਆਂ ਨਾ ਫਿਰ ਤੁਹਾਡਾ ਥੋੜ੍ਹਾ ਫਰਕ ਪਊਗਾ ਏਦਾਂ ਤਾਂ ਫਰਕ ਏਦਾਂ ਮਤਲਬ ਏਦਾਂ ਦਾ ਤੁ ਤੁਸੀਂ ਕੁਛ ਕੁਛ ਵੀ ਲਗਾਈ ਜਾਉਗੇ ਜਾਂ ਜਿੱਦਾਂ ਹੁਣ ਤੁਸੀਂ ਨਿੰਬੂ ਲਗਾ ਲਿਆ ਨਿੰਬੂ ਦੇ ਉੱਪਰ ਕੌਫੀ ਪਾ ਕੇ ਇਹ ਵੀ ਨੁਸਖਾ ਵਧੀਆ ਆ ਉਹਦੇ ਨਾਲ ਤੁਸੀਂ ਸਾਈਡ ਤੇ ਮਸਾਜ ਕਰੋਗੇ ਉਹਦੇ ਨਾਲ ਹੱਟ ਜਾਉਗੇ ਬਟ ਇਹ ਆ ਕਿ ਤੁਸੀਂ ਬਾਰ ਬਾਰ ਐਨਕਾ ਲਗਾਓਗੇ ਫਿਰ ਉਹਦੇ ਨਾਲ। ਪਈ ਜਾਣੇ ਨਿਸ਼ਾਨ
ਹਾਂ ਚਲੋ ਮਤਲਬ ਇਹ ਹੈ ਕਿ ਜਿਵੇਂ ਐਨਕ ਤਾਂ ਹੁਣ ਲਗਾਉਣੀ ਪਏਗੀ ਨਾ ਅਗਰ ਸਾਨੂੰ ਲੱਗੀ ਦੀ ਤੇ ਉਹ ਤੇ ਲਗਾਣੀ ਪੈਣੀ ਹੈ ਇਹ ਆ ਕਿ ਥੋੜਾ ਜਿਹਾ ਨਾਲ ਥੋੜਾ ਜਿਹਾ ਉਹਦਾ ਪ੍ਰੀਕੋਸ਼ਨ ਕੀਤਾ ਜਾਏ ਥੋੜ੍ਹਾ ਉਹਦਾ ਬਚਾਵ ਕੀਤਾ ਜਾਏ ਤੇ ਹੋ ਵੀ ਸਕਦਾ।
ਹਾਂਜੀ ਹਾਂਜੀ ਉਹ ਹੋ ਸਕਦਾ ਤੁਸੀਂ ਹਾਂਜੀ ਨਿੰਬੂ ਚੀਨੀ ਰਾਤੀ ਲਗਾ ਕੇ ਕੇ ਨਾ ਉਹ ਚੀਜ਼ ਮਲਿਆ ਕਰੋ ਸਾਈਡਸ ਤੇ
ਅੱਛਾ ਅੱਛਾ ਠੀਕ ਹੈ ਨਿੰਬੂ ਦੇ ਉੱਪਰ ਨਿੰਬੂ ਦੇ ਉੱਪਰ ਥੋੜੇ ਜਿਹੇ ਦਾਣੇ। ਮਤਲਬ ਧੂੜ ਕੇ ਤੇ ਉਹਦੇ ਨਾਲ ਤੇ ਉਹਦੇ ਨਾਲ ਜਿਵੇਂ ਸਕਰਬਿੰਗ ਕਰਾਂਗੇ ਓਨੇ ਹਿੱਸੇ ਦੀ ਤੇ ਉਹਦੇ ਨਾਲ ਜ਼ਿਆਦਾ ਰੈਡਿਸ਼ ਤੇ ਨੀ ਹੋ ਜਾਵੇਗਾ ਜਿਵੇਂ ਖੰਡ ਥੋੜ੍ਹੀ ਦਰਦਰੀ ਜਿਹੀ ਹੁੰਦੀ ਹੈ।
ਹਾਂਜੀ ਪ ਕਿ ਮੇਰੇ ਜਲਣ ਹੋ ਰਹੀ ਆ ਇਰੀਟੇਸ਼ਨ ਹੋ ਰਹੀ ਫਿਰ ਤੁਸੀਂ ਥੋੜ੍ਹਾ ਜਿਹਾ ਰੁਕ ਜਾਉ। ਫਿਰ ਦੁਬਾਰਾ ਕਰਲੋ ਇਦਾ ਏਦਾਂ ਜੇ ਮੱਲੀ ਜਾਊਂਗੇ। ਲਗਾਤਾਰ ਤੁਹਾਨੂੰ ਇਰਿੱਟੇਸ਼ਨ ਹੋ ਜਾਊਗੀ ਫੇਰ ਤੁਹਾਡੇ ਹੋ ਸਕਦਾ ਐਡ ਥੋੜ੍ਹਾ ਰੁਕ ਕੇ ਨਾ ਜਿੱਦਾਂ ਦੋ ਕੁ ਮਿੰਟ ਕਰ ਲਿਆ ਫੇਰ ਰੁਕ ਗਏ। ਫਿਰ ਦੋ ਮਿੰਟ ਨਾਲ ਏਦਾਂ ਏਦਾਂ ਕਰ ਲਿਆ ਕਰੋ।
ਅੱਛਾ ਅੱਛਾ ਠੀਕ ਹੈ
ਹੋਰ ਕੁਛ ਪੈਰਾ ਪੁਰਾ ਦਾ ਕੋਈ ਹਿੱਲਾ। ਕਰਦੀ ਹੈ।
ਹਾਂਜੀ ਪੈਰਾਂ ਦਾ ਵੀ ਦੱਸ ਦਿਓ।
ਪੈਰਾਂ ਤੇ ਪੈਰਾਂ ਤੇ ਉਹ ਵੈਸੇ ਤਾਂ ਪੈਰ ਬੰਦ ਰਹਿਣ ਤਾਂ ਸੇਫ ਆ ਜਿੱਦਾਂ ਤੁਸੀਂ ਸੋਕਸਿਸ ਵਗੈਰਾ ਚਲੋ ਤਾਂ ਨਹੀਂ ਪੈਂਦੀਆਂ ਗਰਮੀ ਚ ਪਰ ਕਿਤੇ ਬਾਹਰ ਬੁਹਰ ਜਾਂਦੇ ਆ ਨਾ ਆਪਣੀ ਧੁੱਪ ਤੋਂ ਬਚਾ ਰੱਖਿਆ ਕਰੋ ਪੈਰਾਂ ਤੋਂ
ਅੱਛਾ ਅੱਛਾ ਠੀਕ ਹੈ ਮਤਲਬ ਸੋਕ ਵਗੈਰਾ ਪਾਈਏ ਜਾਂ ਫਿਰ ਕਰੋਕਸ ਵਗੈਰਾ ਪਾਏ ਜਾਣ ਜਿਵੇ ਜਿਹਦੇ ਨਾਲ ਪੈਰ ਕਵਰ ਰਹਿਣ ਠੀਕ ਹੈ।
ਵੈਸੇ ਸਕਿਨ ਪੋਲੀ ਹੁੰਦੀ ਹੈ ਨਾ ਪੈਰ ਜਲਦੀ ਕਾਲੇ ਹੁੰਦੇ ਆ।
ਹਾਂ ਤੇ ਇੱਕ ਮੈਨੂੰ ਅ ਇੱਕ ਮੈਨੂੰ ਤੁਸੀਂ ਵਾਲਾਂ ਦਾ ਵੀ ਦੱਸੋ ਕਿ ਵਾਲ ਹੈਗੇ ਮੇਰੇ ਵਾਲ ਲੰਬੇ ਨੇ ਪਰ ਥੋੜੇ ਹਲਕੇ ਨੇ ਇੰਜ ਕਿ ਜਿਵੇਂ ਥੋੜੇ ਜਿਹੇ ਭਾਰੀ ਹੋ ਜਾਣ।
ਹ ਅੱਛਾ ਅੱਛਾ ਪੈਰਾਂ ਦਾ ਓਹ ਸੋਰੀ ਵਾਲਾਂ ਦਾ ਮੈਂ ਮਤਲਬ ਘੱਟ ਹੀ ਸਿੱਖਿਆ ਮੈਨੂੰ ਇਨੀ ਨੌਲੇਜ ਨ ਹੈਗੀ ਵਾਲਾਂ ਦੀ ਓਦਾਂ ਵਾਲਾਂ ਤੇ ਕੋਈ ਕੈਮੀਕਲ ਲਗਾਇਆ ਤੁਸੀਂ ਕਦੇ ਕੁਛ ਕਰਵਾਇਆ ਆਪਣੇ।
ਨਹੀਂ ਨਹੀਂ ਮੈਂ ਨੀ ਕਦੇ ਵੀ ਕੁਛ ਵੀ ਕਰਵਾਇਆ ਇਹ ਕਿ ਘਰ ਕੁਛ ਟਿਪਸ ਕਰ ਲੈਂਦੀ ਹਾਂ ਜਿਵੇਂ ਐਲੋਵੀਰਾ ਜੈਲ ਲਗਾ ਲਈ ਨਾਰੀਅਲ ਤੇਲ ਚ ਮਿਕਸ ਕਰਕੇ
ਅੱਛਾ ਅੱਛਾ ਅੱਛਾ ਅੱਛਾ ਵੈਸੇ ਇੱਕ ਇਿੰਦੂ ਲੇਖਾ ਕਹਿੰਦੇ ਤੇਲ ਆਇਆ ਉਹ ਲਗਾਇਆ ਕਰੋ
ਮਤਲਬ ਉਹ ਫੇਿਰ ਵੀ ਬਾਹਰ ਦਾ ਪ੍ਰੋਡਕਟ ਹੋ ਗਿਆ ਨਾ ਮੈਂ ਕਹਿੰਨੀ ਕਿ ਘਰ ਦੀ ਕੋਈ ਚੀਜ਼ਾਂ ਕੀਤੀਆਂ ਜਾਣ ਜਿਵੇਂ ਐਲੋਵਰਾ ਜੈਲ ਘਰ ਜਿਵੇਂ ਐਲੋਵਰਾ ਸਾਡੇ ਕਾਫੀ ਲੱਗੀ ਹੋਈਏ ਦਹੀਂ ਕੁਛ ਕਹੀਂ ਦਾ ਦੱਸ ਦਿਓ ਜਿਵੇਂ ਸੁਣਨ ਚ ਬਈ ਮੈਂ ਕਦੀ ਤਾਂ ਨੀ ਹੈ ਜਿਵੇਂ ਕਈ ਵਾਰੀ ਨਿਊਜ ਪੇਪਰ ਚ ਆ ਗਿਆ ਯ ਯੂਟਿਊਬ ਤੇ ਦੇਖ ਲਿਆ
ਵੈਸੇ ਇੱਕ ਜਿਹੜਾ ਹੁੰਦਾ ਨਾ ਮੇਥਰੇ ਹੁੰਦੇ ਨਾ ਪੀਲੇ ਜਿਹੇ ਰੰਗ ਦੇ ਮੇਥਰੇ
ਹਾਂਜੀ
ਸਰੋਂ ਦੇ ਤੇ ' ਸਾੜ ਕੇ ਨਾ ਉਹ ਲਗਾਓ ਸਿਰ ਤੇ ਉਹਦੇ ਨਾਲ ਤੁਹਾਡੇ ਡੈਂ ਡਰਫ ਵੀ ਨੀ ਆਊਗੀ ਤੇ ਵਾਲ ਟੁੱਟੂਗੇ ਵੀ ਨੀ
ਅੱਛਾ ਅੱਛਾ ਸਰੋਂ ਦੇ ਤੇਲ ਵਿਚ ਮੇਥਰੇ ਸਾੜ ਕੇ ਤੇ ਉਹ ਵਾਲਾ ਤੇਲ ਮਤਲਬ ਲਗਾਇਆ ਜਾਏ
ਥੋੜਾ ਬਤ ਹ
ਮਤਲਬ ਥੋੜੇ ਟਾਈਮ ਜਿਵੇਂ ਅਸੀਂ ਮੰਨਲਓ ਕਿ ਅਸੀਂ ਸਵੇਰੇ ਸਿਰ ਧੋਣਾ ਸੀ ਰਾਤ
ਹਾਂਜੀ ਹਾਂਜੀ ਹਾਂਜੀ ਰਾਤੀ ਲਗਾ ਲੋ ਸਵੇਰੇ ਸਿਰ ਤੋਂ ਚਲੋ ਹਾਂਜੀ ਬਿਲਕੁਲ ਇੱਦਾਂ ਵੀ ਕੱਟ ਸਕਦੇ ਜੇ ਸਵੇਰੇ ਲਗਾ ਲਿਆ ਹੋਇਆ ਸ਼ਾਮ ਇੱਕ ਵੇਲੇ ਸਿੱਟ ਹੋਣਾ ਇੱਦਾਂ ਵੀ ਕਰ ਸਕਦੇ
ਹੋਰ ਹੋਰ ਤੁਸੀਂ ਹੋਰ ਵੀ ਕਾਫ਼ੀ ਕੁਛ ਸਿੱਖਿਆ ਦਾ ਹੋਣਾ ਹੈ ਨਾ ਪੈਰ ਪ ਹੱਥਾਂ ਦਾ ਵੀ ਪ ਪੈਰਾਂ ਦਾ ਵੀ ਜ਼ਿਆਦਾ ਤੇ ਚਲੋ ਲੋਕ ਫੇਸ ਤੇ ਹੀ ਜ਼ਿਆਦਾ
ਹਾਂਜੀ-ਹਾਂਜੀ ਵੈਸੇ ਜਿਹੜਾ ਮੈਂ ਫੇਸ਼ਅਲ ਕਰਦੀ ਹਾਂ ਉਹ ਉਸ ਤੋਂ ਬਾਅਦ ਜਿੱਦਾਂ ਮਸਾਜ ਵਗੈਰਾ ਹੁੰਦੀ ਨਾ ਬੈਕ ਮਸਾਜ ਜਿੱਦਾਂ ਪਿੱਠ ਦੀ ਰੀੜ ਦੀ ਹੱਡੀ ਹੁੰਦੀ ਨਾ ਸਾਡੀ ਉਹਦੀ ਵੀ ਮਸਾਜ ਹੁੰਦੀ ਆ ਉਹ ਮਤਲਬ ਉਹ ਮਸਾਜ ਕਰਾਉਂਗੇ ਤੁਹਾ ਤੁਹਾਡੀ ਸਾਰੀ ਬੋਡੀ ਰਿਲੈਕਸ ਹੋਏ ਨੇ
ਅੱਛਾ ਅੱਛਾ
ਹਾਂਜੀ ਹਾਂਜੀ ਹਾਂਜੀ ਜਿੱਦਾਂ ਅਸੀਂ ਫੇਸ਼ੀਅਲ ਕਰਾਦੇ ਹਾਂ ਅਸੀਂ ਪੈਕ ਲਗਾ ਕੇ ਇਏਾਂ ਹੀ ਰੱਖ ਲੈਂਦੇ ਹਾਂ ਨਾ ਅਸੀਂ ਨਾਲ ਲਮੇ ਪੈ ਲੈਂਦੇ ਹਾਂ ਕੁਛ ਫ ਇਧਰ ਉੱਧਰ ਘੁੰਮਣ ਲੱਗ ਜਾਂਦੇ ਪੈਕ ਲਗਾ ਕੇ ਅਸੀਂ ਉਹ ਮਸਾਜ ਕਰ ਸਕਦੇ ਹਾਂ ਉਹ ਮਸਾਜ ਦੇ ਸਟੈਪ ਹੁੰਦੇ ਆ ਪਰ ਉਹ
ਪਰ ਉਹ ਹੈ ਨਾ ਕਿ ਉਹ ਮਸਾਜ ਤੇ ਕੋਈ ਦੂਸਰਾ ਹਾਂ ਜਿਵੇਂ ਕੋਈ ਦੂਸਰਾ ਕਰ ਸਕਦਾ ਨਾ ਆਪਣੇ ਆਪ ਤੇ ਹੋ ਨਹੀਂ ਸਕਦੀ ਹਾਂ ਉਹੀ ਉਹ ਤੇ ਸੈਲੂਨ ਵਾਲਿਆਂ ਲਈ ਹੈ ਨਾ ਉਹ ਕੰਮ ਤੇ ਸੈਲੂਨ ਵਾਲੇ ਕਰ ਸਕਦੇ ਆ ਨਾ
ਹੁਣ ਅਗਰ ਮੈਂ ਵੀ ਇੱਕ ਦੋ ਜਣਿਆਂ ਫੇਸ਼ੀਅਲ ਕਰਦੀ ਹਾਂ ਨਾ ਤਾਂ ਮੈਂ ਉਹ ਬੈਕ ਮਸਦੇ ਦਿੰਦੀ ਹੁੰਦੀ ਨਾਲ ਫਿਰ ਉਹ ਕਹਿੰਦੇ ਆ ਕਿ ਹਾਂ ਸਾਨੂੰ ਵਧੀਆ ਲੱਗਿਆ ਕੰਫਰਟੇਬਲ ਫੀਲ ਹੁੰਦਾ ਏਦਾਂ
ਅੱਛਾ ਫੇਿਰ ਉਹਦੇ ਲਈ ਤੁਸੀਂ
ਹਾਂਜੀ ਉਹ ਫੇਸ਼ੀਅਲ ਚ ਐਡ ਹੁੰਦੀ ਇੰਨੀ ਜਿਆਦਾ ਮਤਲਬ ਜਿਆਦਾ ਮਸਾਜ ਨੀ ਹੁੰਦੀ ਬਸ ਆਪਣੀ ਜਿਹੜੀ ਸਾਡੀ ਆਹ ਬੈਕ ਬੋਨ ਹੁੰਦੀ ਨਾ ਉਹਦੇ ਸਾਈਡ ਤੇ ਏਦਾਂ ਥੋੜੇ ਪ੍ਰੈਸ਼ ਦਬਾਨਣਾ ਹੁੰਦਾ ਵਾ ਮਤਲਬ ਦੋ ਤਿੰਨ ਜਗ੍ਹਾ ਹੁੰਦੀਆਂ ਉਹਨਾਂ ਪੁਆਇੰਟਸ ਨੂੰ ਦਬਾਨਣਾ ਹੁੰਦਾ ਵ ਜਨਾ ਸਹੀ ਹੋ ਜਾਂਦੇ ਰਿਲੈਕਸ ਹੋ ਜਾਂਦੀ। ਉਹ ਮਤਲਬ ਉਹਦੇ ਐਕਸਟਰਾ ਚਾਰਜ ਨਹੀਂ ਹੁੰਦੇ। ਫੇਸ਼ੀਅਲ ਦੇ ਵਿੱਚ
ਹਾਂ ਅੱਜ ਦੇ ਵੈਸੇ ਦੌਰ ਚ ਠੀਕ ਹੈ ਬਊਟੀਸ਼ਨਸ਼ਨ ਵਰਕ ਜ਼ਿਆਦਾ ਵਧੀਆ ਹੈ ਕਿਉਂਕਿ ਅੱਜ ਕੱਲ ਟਾਈਮ ਹੀ ਹੈ ਚੀਜ਼ਾਂ ਦਾ ਹਨਾ
ਬਿਲਕੁਲ-ਬਿਲਕੁਲ
ਹਾਂ ਇਹਦਾ ਪ੍ਰੋਫੈਸ਼ਨ ਸਗੋਂ ਜ਼ਿਆਦਾ ਵਧੀਆ ਹੈ ਹਾਂ ਹਾਂ ਬਿਲਕੁਲ ਕਿਉਂਕਿ ਅ ਇਨਾ ਜਿੰ ਜਿੰਨਾ ਕੁ ਮੋਡਰਨ ਜਮਾਨਾ ਓਦੇ ਹਿਸਾਬ ਨਾਲ ਤੇ ਬੜਾ ਵਧਆ ਕੰਮ ਆ
ਜੀ ਹਾਂਜੀ ਤੁਸੀਂ ਦੇਖਲੋ ਪਹਿਲੇ ਕਿੱਦਾਂ ਮਤਲਬ ਬ੍ਰਾਈਡਲਿਰਾਾ ਨੋਰਮਲ ਏ ਬਿੰਡਲ ਲਿਪਸਟਿਕ ਲਾਈ ਚਲੋ ਜੀ ਜੂਲਰੀ ਪਾਈ ਚਲੋ ਜੀ ਹੋ ਗਿਆ
ਸਹੀ ਗੱਲ ਹੁਣ ਤੇ ਉਹੀ ਨਾ ਹੁਣ ਅੱਜ ਕੱਲ ਤੇ ਮੈਂ ਕਹਿੰਦੀ ਆਰਟੀਫਿਸ਼ਲ ਜਮਾਨਾ ਹੋ ਗਿਆ ਕੁੜੀ ਉਹੋ ਜਿਹੀ ਦਿਖਦੀ ਨੀ ਜਿਹੋ ਜਿਹੀ ਹੁੰਦੀ ਹੈ
ਬਿਲਕੁਲ ਪ੍ਰੀ ਬ੍ਰਾਈਡਲ ਪਹਿਲੇ ਕਿਸੇ ਨੂੰ ਪਤਾ ਵੀ ਨਹੀਂ ਸੀ ਪ੍ਰੀ ਬ੍ਰਾਈਡਲ ਕੀ ਹੁੰਦਾ ਵਾ ਹੁਣ ਤਾਂ ਹਫ਼ਤਾ ਪਹਿਲਾਂ ਹੀ ਪ੍ਰੀ ਬ੍ਰਾਈਡਲ ਕਰਾਓ ਆਪਣੀ ਬੋਡੀ ਵਕ ਵਕਸ ਕਰਵਾਓ ਬੋਡੀ ਬਲੀਚ ਕਰਾਓ ਫੇਸ਼ੀਅਲ ਕਰਾਓ ਨੇਲਜ਼ ਦਾ ਕਰਾਓ ਸਬ ਕੁਛ ਨੀ ਮਤਲਬ ਸਿਰ ਦੇ ਬਾਲ ਤੋਂ ਲੈ ਕੇ ਪੈਰ ਦੇ ਨੂੰਹਾਂ ਤੱਕ ਸਭ ਕੁਛ ਕਰਾਉਣਾ ਪੈਂਦਾ ਅੱਜ ਕੱਲ੍ਹ
ਸਹੀ ਗੱਲ ਹੈ ਬਹੁਤ ਜ਼ਮਾਨਾ ਬਦਲ ਗਿਆ ਬਹੁਤ ਜ਼ਿਆਦਾ
ਬਦਲ ਗਿਆ ਸਹੀ ਗੱਲ ਹੈ ਅੱਗੇ-ਅੱਗੇ ਤਾਂ ਹੋਰ ਬਦਲ ਜਾਣਾ ਇਹ ਤਾਂ ਤੁਹਾਨੂੰ ਪਤਾ ਹੀ ਆ ਸ਼ੁਰੂਆਤ ਤੀਆ ਹਲੇ ਸਮਲ ਲੋ।
ਸਹੀ ਗੱਲ ਐ।
ਹਾਂਜੀ।
ਚਲੋ ਐ ਵੈਸੇ ਨਾ, ਹਾਂਜੀ ਹਾਂਜੀ ਸ ਸਭ ਵਧੀਆ, ਸਭ ਠੀਕ ਨੇ। ਤਾਡੇ ਘਰ ਸਭ ਠੀਕ ਨੇ?
ਹੋਰ, ਹੋਰ ਸਾਰੇ ਵਧੀਆ ਸਾਰੇ, ਠੀਕ।
ਚਲੋ ਕਰਦੇ ਰਿਹਾ ਕਰੋ ਤੁਸੀਂ ਫੋਨ। ਤੁਆਡੇ ਨਾਲ ਫੋਨ ਤੇ ਗੱਲ ਕਰਕੇ ਵਧੀ ਵਧੀਆ ਲਗਾ, ਚਲੋ ਸਾਨੂੰ ਕੁਛ ਨਾ ਕੁਛ ਨੌਲੇਜ
ਹਾ। ਹਾਂਜੀ ਹਾਂਜੀ, ਬਿਲਕੁਲ-ਬਿਲਕੁਲ, ਓਦਾਂ ਵੀ ਖਾਲੀ ਯੂਟਿਊਬ ਚ ਨਾ ਕੁਛ ਵੀ ਦੇਖ ਲਿਆ ਕਰੋ। ਫੇਸ ਦੀ ਕੇਅਰ ਲੀਏ, ਬਾਲਾਂ ਦੀ ਕੇਅਰ ਲੀਏ। ਓ ਚ ਬਹੁ ਟਿਪਸ
ਹਾਂ ਨਹੀਂ ਉਹ ਤੇ ਮੈਂ ਦੇਖਦੀ ਰਹਿੰਨੀ ਆਂ। ਚਲੋ ਤੁਸੀਂ ਤੇ ਸਾਡੇ ਹੁਣ ਆਪਣੇ ਓ ਨਾ ਤੇ ਤਾਡੇ ਕੋਲ਼ ਕੁਛ
ਹਾਂਜੀ ਹਾਂਜੀ ਬਿਲਕੁਲ। ਉਹ ਤਾਂ ਉਹ ਤਾਂ ਹੈ। ਉਹ ਤਾਂ ਉਹ ਤਾਂ। ਜ਼ਰੂਰ ਜ਼ਰੂਰ ਲਓ ਸਾਡੇ ਕੋਲੋ ਨੌਲੇਜ। ਜੋ ਪੁੱਛਣਾ ਪੁੱਛ ਲਿਆ ਕਰੋ ਭਈ।
ਹਾਂ।ਕੋਈ ਨੀ ਅੱਗੋਂ ਮੈਨੂੰ ਜ਼ਰੂਰਤ ਪਏਗੀ। ਮੈਂ ਤੁਹਾਨੂੰ ਕੋਾਲ ਕਰਦੀ ਰਵਾਂਗੀ।
ਕੁਲ-ਬਿਲਕੁਲ। ਜੋ ਪੁਛਨਾਂ ਪੁੱਛ ਸਕਦੇ।
ਹਾਂਜੀ ਠੀਕ ਐ ਜੀ। ਚਲੋ ਜੀ ਠੀਕ ਐ ਜੀ, ਫਿਰ ਤੁਹਾਨੂੰ ਕੋਲ ਕਰਾਂਗੇ ਅਸੀਂ। ਠੀਕ ਐ। ਓਕੇ ਜੀ, ਓਕੇ ਜੀ।